ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ।
ਹਾਂਜੀ ਅਸੀਂ ਠੀਕ ਹੈਗੇ ਹਾਂ ਤੁਸੀਂ ਸੁਣਾਓ।
ਹੋਰ ਘਰ ਪਰਿਵਾਰ ਸਭ ਠੀਕ ਠਾਕ।
ਹਾਂਜੀ ਸਭ ਠੀਕ-ਠਾਕ।
ਅੱਛਾ-ਅੱਛਾ। ਬਸ ਮੈਂ ਕਿਹਾ ਉਹ ਤੁਹਾਡੇ ਨਾ ਕੋਈ ਕਰਨਾ ਸੀ ਡਿਸਕਸ ਕੁਝ ਚੀਜ਼ਾਂ ਦੀ ਨੌਲੇਜ ਦੇਖੋ ਮੈਨੂੰ ਜ਼ਿਆਦਾ ਹੈ ਨਹੀਂ ਤੇ ਮੈਂ ਕਿਹਾ ਚਲ ਤੁਹਾਡੀ ਸਲਾਹ ਲੈ ਲਈਏ ਤੁਹਾਡੇ ਬੱਚੇ ਸਕੂਲ ਵਿੱਚ ਪੜ੍ਹਦੇ ਹੈ। ਤੇ ਮੇਰੇ ਬੱ ਤੈਨੂੰ ਨਾ ਇੱਕ ਸਕੂਲੋਂ ਉਸਨੇ ਇੱਕ ਲੈਕਚਰ ਦੇਣਾ ਮਤਲਬ ਜੋ ਸਟੇਜ ਤੇ ਬੋਲਦੇ ਹੈਗੇ ਨਾ।
ਹਾਂਜੀ
ਬਈ ਮੋਬਾਇਲ ਦੇ ਉੱਤੇ ਬੋਲਣਾ ਉਹੇਨੇ ਕਿ ਮੋਬਾਇਲ ਵੀ ਪਹਿਲੇ ਗੱਲਬਾਤ ਕਿਵੇਂ ਹੁੰਦੀ ਸੀ ਫੇਿਰ ਮੋਬਾਇਲ ਆਇਆ ਤੇ ਹੁਣ ਮੋਬਾਇਲ ਦੇ ਕੀ ਕੀ ਫਾਇਦੇ ' ਕੀ ਕੀ ਨੁਕਸਾਨ ਹੈਗੇ ਨੇ ਇਸ ਬਾਰੇ ਤੁਹਾਡੇ ਕੋਲ ਪੁੱਛਣਾ ਸੀ। ਤੇ ਤੁਸੀਂ ਇਸ ਬਾਰੇ ਦੱਸ ਸਕਦੇ ਹੋ
ਹਾਂਜੀ ਹਾਂਜੀ ਦੇਖੋ ਜਿਵੇਂ ਅੱਜ ਅੱਜ ਕੱਲ ਜਿੱਦਾਂ ਸਮਾਂ ਹੈਗਿ ਇੱਕ ਵੀ ਜ਼ਰੂਰਤ ਬਣ ਗਈ ਹੈ। ਮੋਬਾਇਲ ਫੋਨ ਨਾ ਅਜਿਹੇ ਸਮੇਂ ਦੇ ਵਿੱਚ ਤੇ ਇਹਦੇ ਫਾਇਦੇ ਵੀ ਬਹੁਤ ਹੈਗੇ- ਹੈਗੇ ਨਾ ਤੁਸੀਂ ਦੂਰ ਬੈਠੇ ਹੋਏ ਜਿਵੇਂ ਸਹੀ ਸੰਚਾਰ ਵਿੱਚ ਵਿ, ਅਸੀਂ ਜਿਵੇਂ ਸਾਡਾ ਕੋਈ ਬੰਦਾ ਬਾਹਰ ਗਿਆ ਹੈਗਾ ਪਵੀ ਸੰਚਾਰ ਬਾਰੇ ਗੱਲ ਕਰ ਸਕਦੇ ਹਾਂ ਦੂਰ ਬੈਠੇ ਹੋਏ ਅਸੀਂ ਫੋਨ ਤੇ ਪਹਿਲੇ ਤੇ ਜਿਵੇਂ ਲੋਕ ਜਾਂਦੇ ਸੀ। ਬਾਹਰ ਮੁਲਕਾਂ ਦੇ ਵਿੱਚ ਜਾਂਦੇ ਸੀ ਜਾਂ ਕਿਸੇ ਵੀ ਏਰੀਏ ਵਿੱਚ ਕੋਈ ਤੁਹਾਡੇ ਕੋਈ ਰਿਸ਼ਤੇਦਾਰ ਰਹਿ ਰਿਹਾ ਹੈ ਨਾ ਤੇ ਇੱਕ ਤੇ ਨਾ ਬਾਰੇ ਵੀ ਚਲੋ ਉਹਨਾਂ ਨਾਲ ਹਾਲ ਚਾਲ ਪੁੱਛ ਕੇ ਉਹਨਾਂ ਬਾਰੇ ਨਾਲ ਉਹਨਾਂ ਨਾਲ ਗੱਲ ਗੁੱਲ ਕਰਕੇ ਸਕਨੇ ਹਾਂ
ਹਾ- ਹਾ-ਹਾ ਨਹੀਂ ਗੱਲਬਤ ਖੈਰ ਪਹਿਲੇ ਵੀ ਜਿਸ ਤਰ੍ਹਾਂ ਦੇਖੋ ਟੈਕਨੋਲਜੀ ਜਦੋਂ ਮੋਬਾਇਲ ਨਹੀਂ ਆਇਆ ਸੀ। ਤਾਂ ਲੈਂਡ ਲਈਨ ਦੇ ਫੋਨ ਹੈਗੇ ਸੀ।
ਹਾਂਜੀ -ਹਾਂਜੀ -ਹਾਂਜੀ ਮਗਰ ਲੈਡ ਜਿਵੇਂ ਪਹਿਲੇ ਵੀਡੀਓ ਕੋਲ ਨਹੀਂ ਹੋ ਪਾਉਂਦੀ ਸੀ ਜਿਵੇਂ ਦੇਖਲੋ ਅਹ ਇਹਦੇ ਨਾਲ ਵੀ ਮੋਬਾਇਲ ਨਾਲ ਲ ਹੋ ਗਿਆ ਕਿ ਦੂਰ ਬੈਠਾ ਤੁਹਾਡਾ ਰਿਸ਼ਤੇਦਾਰ ਹੈਗਾ ਤੁਹਾਡਾ ਆਪਣੇ ਘਰ ਤੋਂ ਜਿਵੇਂ ਕੋਈ ਬੰਦਾ ਬਾਹਰ ਗਿਆ ਹੈਗਾ ਵੇ ਤੁਹਾਡਾ ਵੇਖਣ ਨੂੰ ਮਨ ਕਰ ਰਿਹਾ ਵ ਉਸ ਬੰਦੇ ਨੂੰ ਬੜਾ ਚਿਰ ਹੋ ਗਿਆ ਵ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਵੀਡੀਓ ਕਾਲ ਨਾਲ ਵੇ- ਕਰ ਸਕਦੇ ਹੋ ਵੀਡੀਓ ਕਲ ਇਸ ਤਰ੍ਹਾਂ ਲੱਗਦਾ ਹੈ। ਕਿ ਜਿਵੇਂ ਬੰਦਾ ਤੁਹਾਡਾ ਬਿਲਕੁਲ ਤੁਹਾਡੇ ਸਾਹਮਣੇ ਬੈਠਾ ਹੋਇਆ ਵੇ। ਉਤੇ ਹਾਂਜੀ
ਬਸ ਪਹਿਲੇ ਐਸੀੇ ਹੈ। ਪਹਿਲੇ ਜਿਸ ਤਰ੍ਹਾਂ ਫੋਨ ਕਰਦੇ ਸੀ ਨਾ ਆਵਾਜ਼ ਹੀ ਬੜੀ ਕੰਮ ਆਉਂਦੀ ਸੀ ਕਿਉਂਕਿ ਬਾਹਰਲੇ ਦੇਸ਼ ਤੋਂ ਫੋਨ ਲੈਂਡ ਲਈਨ ਤੇ ਆਉਣਾ ਤੇ ਇੱਕ ਤੇ ਨੰਬਰ ਪਹਿਲੇ ਬੁੱਕ ਕਰਨਾ ਪੈਂਦਾ ਸੀ। ਸਾਨੂੰ ਤੇ ਦੇਖੋ ਪਤਾ ਹੈ ਨਾ ਤੁਸੀਂ ਹੁਣ ਹੁਣੇ ਹੋਏ ਹੋ ਪੁਰਾਣੇ ਬੈਠੇਿਆਂ ਪੁਰਾਣੇ ਪਹਿਲੇ ਕੋਲ ਨਾ ਬੁੱਕ ਕਰਾਉਣੀ ਪੈਂਦੀ ਸੀ। ਏਕਸ ਚੇਂਜ ਤੋਂ ਵੀ ਸਾਡਾ ਅਮਰੀਕਾ ਕਾ ਦਾ ਨੰਬਰ ਲਾ ਦਿਓ ਜਾਂ ਬਲਕਿ ਇੰਡੀਆ ਦਾ ਵੀ ਨੰਬਰ ਦਿੱਲੀ ਨੰਬਰ ਲਾ ਦਿਓ। ਏਦਾਂ ਬੁੱਕ ਕਰਾਉਣੇ ਪੈਂਦੇ ਸੀ ਤਾਂ ਜਾ ਕੇ ਉਹ ਫਿਰ ਫੋਨ ਆਉਂਦਾ ਸੀ। ਬਾਕੀ ਹੁਣ ਤਾਂ ਦੇਖੋ ਟੈਕਨੋਲੋਜੀ ਦਾ ਕਮਾਲ ਆ ਗਿਆ। ਹੁਣ ਤੇ ਜਦੋ ਚਾਓ ਓਰ ਮਿੰਟ ਚ ਗੱਲ ਕਰ ਲੋ ਬਾਕੀ ਕੀ ਦੱਸੋ ਤੁਸੀਂ ਹੋਰ ਇਸ ਬਾਰੇ
ਹਾਂ ਹੋਰ ਤੇ ਹੈਗਾ ਵੀ ਇੰਟਰ ਐ ਇੰਟਰਨੈਟ ਜਿਹੜਾ ਹੁੰਦਾ ਹੈ ਇਹਦੇ ਵਿੱਚ ਜਿਹੜਾ ਡਾ ਟਾ ਪੈਂਦਾ ਹੈਗਾ ਇੰਟਰਨੈਟ ਰਾਹੀਂ ਤੁਸੀਂ ਅਹ ਕਿਸੇ ਵੀ ਕੋਈ ਵੀ ਅਹ ਚੀਜ਼ ਬਾਰੇ ਜੋ ਕੋਈ ਵੀ ਸ਼ੈਰ ਗਾ ਵ ਤੁਹਾਨੂੰ ਪਤਾ ਨੀ ਹੈਗਾ ਉਸ ਬਾਰੇ ਜੇਵੇਂ ਮੰਨ ਲਓ ਕੋਈ ਵੀ ਹੈਗਾ ਗਵੇ ਇੱਕ ਵਿਸ਼ਾ ਹੈ ਤੇ ਉਸਦੇ ਬਾਰੇ ਤੁਹਾਨੂੰ ਆ ਇੰਨੀਆਂ ਐਪਾਂ ਆ ਜਾਣਗੀਆਂ ਤੁਸੀਂ ਉਸ ਬਾਰੇ ਵਿੱਚ ਉਸਦੀ ਜਾਣਕਾਰੀ ਤੁਹਾਨੂੰ ਪੂਰੀ ਮਿਲ ਜਾਏਗੀ ਠੀਕ ਹੈ ਜਾਣਕਾਰੀ ਕੋਈ ਆਪਣੇ ਮੰਨ ਲਓ ਕਿ ਤੁਸੀਂ ਆਪਣੇ ਸਿਹਤ ਬਾਰੇ ਕੋਈ ਗੱਲ ਪੁੱਛਣੀ ਹੈਗੀ ਹੈ ਜਿਵੇਂ ਮੇਰੀ ਮੈਨੂੰ ਉਹ ਹੁੰਦਾ ਵੀ, ਵੀ ਮੇਰਾ ਬੀਪੀ ਕਿਉਂ ਵੱਧ ਦਾ ਪਿਆ ਵੇ ਜਾਂ ਮੇਰਾ ਸਿਰ ਦਰਦ ਹੋ ਰਿਹਾ ਵੋ। ਕਿਸੇ ਵੀ ਜਾਣਕਾਰੀ ਬਾਰੇ, ਜੇ ਤੁਸੀਂ ਪੜ੍ਹਾਈ ਦੀ ਕੋਈ ਜਾਣਕਾਰੀ, ਤੁਹਾਡੇ ਬੱਚੇ ਨੇ ਲੈਣੀ ਹੈਗੀ ਹੈ। ਬਈ, ਜਾਂ ਉਹ ਕੋਈ, ਕਿੰਨੇ ਹੈਗੇ ਨੇ ਮੈਟਰ ਹੈਗੇ ਨੇ। ਉਹਦੇ ਬਾਰੇ ਤੁਸ ਤੇ ਉਹਦੇ ਕੋਲ ਪੁੱਛ ਸਕਦੇ ਹੋ। ਤੁਹਾਨੂੰ ਇੰਝ ਡਿਟੇਲ ਦੇ ਵਿੱਚ ਇੱਕ ਨਾ ਅੱਧੀ, ਉਹਨੇ ਪਨਾ ਤੁਹਾਨੂੰ ਅੱਗੇ ਪੰਜਾਹ ਉਹਨੇ ਖੋਲ ਕੇ ਰੱਖ ਦੇਣੀਆਂ ਨਾ ਬਈ। ਇਹ ਤਾਂ ਬੜਾ ਸਾਨੂੰ, ਜਾਣਕਾਰੀ ਦਾ ਸਾਧਨ ਬਣ ਗਿਆ ਵੀ ਸਾਡੇ, ਸਾਨੂੰ
ਚਲੋ ਮੈਨੂੰ ਨਾ ਮੇਰੀ ਗੱਲ ਸੁਣੋ ਮੈਨੂੰ ਅਹ ਪੁਆਇੰਟ ਵਾਈਜ਼ ਸਮਝਾ ਦਿਓ। ਪਹਿਲਾ ਪੁਆਇੰਟ ਤੇ ਇਹ ਹੋਏਗਾ ਕਿ ਚਲੋ ਪਹਿਲੇ ਗੱਲਬਾਤ ਜੋ ਹੈ ਆਸ ਤਾਂਨ ਹੋ ਗਿਆ ਹਨਾ ਵੀਡੀਓ ਕਾਲ ਹੋ ਗਈ ਤੇ ਦੂਸਰਾ ਹੋ ਗਿਆ ਕਿ ਤੁਸੀਂ ਕੁਛ ਵੀ ਇਨਫੋਰਮੇਸ਼ਨ ਜੋ ਹੈ ਉਹ ਡੂੰਡਣਾ ਚਾਹੁੰਦੇ ਹੋ ਤੁਹਾਨੂੰ ਪਤਾ ਨਹੀਂ ਹੈਗਾ। ਤੁਸੀਂ ਉਹ ਆਪਣਾ ਟੋਂਨ ਕਰ ਸਕ ਕਰ ਦਿਓ ਠੀਕ ਹੈ ਇਹਦੇ ਚੇ ਹੋਰ ਡਿਟੇਲ ਦੱਸ ਸਕ ਬਈ ਇਨਫੋਰਮੇਸ਼ਨ ਵਿੱਚ ਕੀ ਕੀ ਹੋ ਜਾਏਗਾ।
ਹਾਂਜੀ ਅਹ ਬਈ ਇੱਕ ਤੇ ਸੋਲ ਬਾਈ ਬਾਕੀ ਜੇੇ ਤੁਸੀਂ ਆਪਣਾ ਕੰਮ ਕਰ ਦਿਓ ੳਵੇ ਸਏ ਦੇ ਵਿੱਚ ਜੇ ਤੁਹਾਡਾ ਵੀ ਬਈ ਜਿਹੜਾ ਵੀ ਤੁਸੀਂ ਕੰਮ ਬਾਰੇ ਕੁਛ ਨੌਲੇਜ ਲੈਣੀ ਹੈਗੀ ਏ, ਠੀਕ ਜਿਵੇਂ ਤੁਸ ਉਹ ਬੈਂਕ ਮਤਲਬ ਤੁਹਾਡਾ ਅਕਾਊਂਟ ਹੈਗਾ ਬੈਂਕ ਦੇ ਵਿਚ ਉਹ ਬੈਂਕ ਦੇ ਵਿੱਚ ਉਹਦੇ ਨਾਲ ਐਡ ਹੋ ਜਾਂਦਾ ਤੁਹਾਡੇ ਫੋਨ ਨਾਲ ਐਡ ਹੋ ਜਾਂਦਾ ਤੇ ਹੋਰ ਹੋਰ ਹਾਂਜੀ ਤੇ ਤੁਸੀਂ ਅੱਜ ਕੱਲ ਜਿਵੇਂ ਕਿੰਨੀਆਂ ਉਹ ਚੱਲੀਆਂ ਪਈਆਂ ਨੇ ਜਿਵੇਂ ਬਈ, ਐਪਸ ਹੈਗੀਆ ਨੇ ਤੁਸੀਂ ਕੁਛ ਵੀ ਮੰਗਵਾਣਾ ਇਹ ਵੀ ਤੁਹਾਨੂੰ ਬੜਾ ਸੁੱਖ ਹੋ ਗਿਆ ਬੈਂਕਿੰਗ ਦਾ ਤੁਸੀਂ ਖਰੀਦਦਾਰੀ ਕਰ ਸਕਦੇ ਹੋ, ਤੇ ਤੁਸੀਂ ਹੋਰ ਇੱਕ ਸਭ ਤੋਂ ਵੱਡਾ ਇਹ ਹੋ ਗਿਆ ਫਾਇਦਾ ਕਿ ਤੁਸੀਂ ਮੈਪ ਦੇ ਵਿੱਚ ਜੇ ਮੈਂ ਪਾਉਣ ਲੱਗ ਗਿਆ ਵੀ, ਤੇ ਜਿਵੇਂ ਤੁਸੀਂ ਕਿੱਥੇ ਜਾਂਦੇ ਹੋ, ਹਾਂਜੀ, ਹਾਂਜੀ ਤੇ ਤੁਸੀਂ ਮੈਪ ਖੋਲੋ ਤੁਹਾਨੂੰ ਘਰ ਦਾ ਹਾਂਜੀ- ਹਾਂਜੀ ਜੇ ਤੁਹਾਨੂੰ ਘਰ ਹਾਂਜੀ ਜੇ ਤੁਹਾਨੂੰ ਪਤਾ ਨੀ ਹੈਗਾ ਕਿੱਥੇ ਜਾਣਾ ਤੁਸੀਂ ਤੁਸੀਂ ਘਰ ਕਿਸੇ ਦਾ ਪਤਾ ਕਰਨਾ ਹੈਗਾ ਵੀ ਦਾ ਘਰ ਕਿੱਥੇ ਹੈਗਾ ਜਾਂ ਕੋਈ ਰਸਤਿਆਂ ਦੀ ਜਾਣ ਕਰ ਲੈਣੀ ਜਿਵੇਂ ਤੁਸੀਂ ਤੇ ਜਾ ਰਹੇ ਹੋ ਬਾਹਰ ਜਾ ਰਹੇ ਹੋ ਤੁਹਾਨੂੰ ਪਤਾ ਨੀ ਚੱਲ ਰਿਹਾ ਕਿ ਅਸੀਂ ਕਿਹੜੀ ਰੋਡ ਜਾਣਾ ਹੈਗਾ ਉਹਨਾਂ ਦੇ ਕਿੱਥੇ ਪਹੁੰਚਣਾ, ਤੇ ਇਹ ਬੜਾ ਵਧੀਆ ਹੋ ਗਿਆ ਵੇ ਮੈਪਸ ਦੀ ਤੁਸੀਂ ਵਰਤੋਂ ਕਰ ਸਕਦੇ ਹੋ। ਵੈਂ, ਹਾਂਜੀ। ਤੇ ਹੋਰ, ਉਹ ਮਤਲਬ ਕਿ ਪੈਸਿਆਂ ਦਾ ਜਿਹੜਾ ਲੈਣ ਦੇਣ ਹੈਗਾ ਐਪਸ ਹੈਗੀਆਂ ਨੇ, ਫੋਨ ਪੇ ਉਹ ਗੂਗਲ ਪੇ ਹੋ ਗਿਆ ਅੱਜ ਕੱਲ੍ਹ ਜਿਵੇਂ ਡਿਜੀਟਲ
ਹਾਂ ਆਨਲਾਈਨ ਪੇਮੈਂਟ ਕਰ ਸਕਦੇ ਹਾਂ ਸਹੀ ਕਹਿ ਰਹੇ ਹੋ, ਪਤਾ ਕੀ ਹੁੰਦਾ ਜਿਸ ਤਰ੍ਹਾਂ ਮੰਨ ਲਓ ਚਲੋ ਮੈਂ ਵੀ ਇਹ ਦੇਖਿਆ ਹੈਗਾ, ਕਈ ਵਾਰੀ ਮੰਨ ਲਓ ਅਸੀਂ ਕੋਈ ਚੀਜ਼ ਖਰੀਦ ਰਹੇ ਹਾਂ, ਠੀਕ ਹੈ। ਜਾਂ ਕਿੱਧਰ ਟਰੈਵਲ ਕਰ ਰਿਹਾ ਜਾਂ ਕੋਈ ਮੰਨ ਲਓ ਬਿੱਲ ਆ ਗਿਆ, ਤੇ ਸਾਡੇ ਕੋਲ ਖੁੱਲੇ ਪੈਸੇ ਹੁਣ, ਦੇਖੋ ਕਿੱਥੇ ਹੁੰਦੇ ਆ ਲੋਕ ਕੋਲ ਮੰਨ ਲਓ ਕਿ ਬਿਜਲੀ ਦਾ ਬਿਜਲੀ ਦਾ ਬਿੱਲ ਆ ਗਿਆ, ਨੌ ਸੌ ਅਠਾਨਵੇਂ ਰੁਪਏ। ਹੁਣ ਖੁੱਲ੍ਹੇ ਪੈਸੇ ਕਿੱਥੋਂ ਲਿਆਈਏ, ਉਹਦੇ ਵਾਸਤੇ ਤਾਂ ਇਹ ਬੜਾ ਵਧੀਆ ਐਪ ਹੈਗਾ ਕਿ ਨਾਲ ਦੇ ਨਾਲ ਜੋ ਹੈ ਨਾ ਆਨਲਾਈਨ ਪੇਮੈਂਟ
ਹਾਂਜੀ ਆਨਲਾਈਨ ਪੇਮੈਂਟ ਤੇ ਉਹ ਅਗਰ ਤੁਸੀਂ ਐਮਰਜੈਂਸੀ ਵਿੱਚ ਅਗਰ ਕਿਸੇ ਅ ਬਈ ਐਮਰਜੈਂਸੀ ਵਿੱਚ ਮਦਦ ਮੰਨ ਲਓ ਤੁਹਾਡਾ, ਬ ਕਿਸ ਬਈ ਤੁਹਾਨੂੰ ਕੋਈ ਦਿੱਕਤ ਆ ਗਈ ਹੈਗੀ ਤੇ ਤੁਸੀਂ ਫੋਨ ਰਾਹੀਂ ਮਦਦ ਮੰਗ ਸਕਦੇ ਹੋ ਕਿਸੇ ਦੀ ਐਮਰਜੈਂਸੀ ਵੀ ਜ ਮਦਦ ਤੇ ਹੋ ਜਾਏਗੀ ਉਹਦੇ ਵਿੱਚ ਹਾਂਜੀ, ਤੇ ਕਿੰਨੇ ਉਹਨੇ ਸਾਧਨ ਇੰਟਰਨੈਟ ਹੋ ਗਿਆ ਤੇ ਕੀ ਪੜ੍ਹਾਈ ਦਾ ਔਨਲਾਈਨ ਕਲਾਸਾਂ ਚ ਕੱਲ੍ਹ ਜਿਵੇਂ ਕਰਦੇ ਹੈਗੇ ਨਾ, ਵੀ ਅਸੀਂ ਘਰ ਬੈਠੇ ਔਨਲਾਈਨ ਕਲਾਸਿਸ ਲਗਾ ਸ
ਹਾਂ ਦੇਖੋ, ਕਰੋਨਾ ਦੇ ਟਾਈਮ ਵਿੱਚ ਕਰੋਨਾ ਜਦੋਂ ਹੋਇਆ ਸੀ ਤੇ ਕਿੰਨਾ ਮੋਬਾਇਲ ਕੰਮ ਆਇਆ ਸੀ। ਤੇ ਬੱਚਿਆਂ ਦੀ ਪੜ੍ਹਾਈ ਦੇਖੋ ਫੋਨ ਤੇ ਹੀ ਹੋਈ।
ਹਾਂਜੀ ਫੋਨ ਤੇ ਹੋਈ ਸੀ, ਉਦੋਂ ਤੇ ਇਹਨੇ ਅਹ ਜਿਹਨਾਂ ਕੋਲ ਲੋਕਾਂ ਕੋਲ ਨਹੀਂ ਹੈਗੇ ਸੀ ਫੋਨ ਉਨਾ ਉਹਨਾ ਦੇ ਫੋਨ ਪਏ ਸੀ ਕਿਉਂਕਿ ਪੜ੍ਹਾਈ ਦਾ ਖ਼ਤਰਾ ਵੱਧ ਗਿਆ ਸੀ, ਹਾਂਜੀ ਟਾਈਮ ਦੀ ਜਰੂਰਤ ਕਿਉਂਕਿ
ਪਰ ਇਹ ਹੈ, ਕਿ ਦੇਖੋ ਹਾਂ ਇਹ ਤਾਂ ਤੁਸੀਂ ਚਲੋ ਇਹਦੇ। ਪੁਆਇੰਟ ਗਿਣਾਏ ਏ ਐ ਬਾਕੀ ਇਹਦੇ ਚ ਨੁਕਸਾਨ ਕੀ, ਕੀ ਹੈਗੇ ਆ ਜਿਸ ਬਾਰੇ ਅਸੀਂ ਮਤਲਬ ਅੱਗੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਮੇਰੇ ਬਚ ਬੇਟੇ ਨੇ ਬੋਲਨਾ। ਬੋਲੇ ਤੇ ਮੈ ਇਹਦੇ ਨੁਕਸਾਨ ਵੀ ਹੋਣ ਕੀ ਔ ਕੀ ਕੀ ਹੋ ਸਕਦੇ।
ਹਰ ਇੱਕ ਚੀਜ਼ ਦੇ ਇੰਨਾ ਫਾਇਦੇ ਦੇ ਵੀ ਹੁੰਦੇ ਤੇ ਨੁਕਸਾਨ ਵੀ ਹੁੰ ਦੇ ਨੇ ਜਿੱਥੇ ਇੰਨੇ ਫ਼ਾਇਦੇ ਹੈਗੇ ਨੇ ਇਹਦੇ, ਤੇ ਉੱਥੇ ਨੁਕਸਾਨ ਵੀ ਹੈਗੇ ਨੇ ਇੱਕ ਤੇ ਦੇਖਲੋ ਪਹਿਲੇ ਅਗਰ ਅਸੀਂ ਫੋਨ ਤੇ ਲਗਾਤਰ ਸਾਡੇ ਬੱਚੇ ਲੱਗੇ ਰਹਿੰਦੇ ਹੈਗੇ ਨਾ, ਹੈਂ। ਦਾ ਵਰਤੋਂ ਕਰੋਗੇ ਤੇ ਅੱਖਾਂ ਕਮਜ਼ੋਰ ਹੋ ਗੀਆ ਜਿਹੜੀ ਇਹਦੀ ਇੱਕ ਨਾ ਲਾਈਟ ਨਿਕਲਦੀ ਹੈਗੀ, ਜਿਹੜੇ ਬੱਚੇ ਬੱਚੇ ਰਾਤੀ-ਰਾਤੀ ਵੇਖਦੇ ਨਾ ਫੋਨ। ਆਪਣੇ ਇੰਝ, ਬੀ ਲਾਈਟਾਂ ਬੰਦ ਹੁੰਦੀਆਂ। ਹੈਗੀਆਂ ਨੇ ਤੇ ਖਾਲੀ ਫੋਨ ਦੀ ਲਾਈਟ ਦੇ ਵਿੱਚ, ਉਹ ਵੇਖਦੇ ਨੇ ਫੋਨ। ਉਹਦੇ ਨਾਲ ਅੱਖਾਂ ਦਰਦ ਤੇ ਇਹਨਾਂ ਦਾ ਸਿਰ ਦਰਦ ਤੇ ਕਈ ਬੱਚੇ ਕਹਿੰਦੇ ਹੈਗੇ ਨਾ ਸਾਨੂੰ ਨੀਂਦ ਨੀ ਆਦੀ ਦੀ ਹੈ ਨੀਂਦ ਦੀ ਕਮੀ ਵੀ ਹੋ ਜਾਂਦੀ ਔਹਦੇ ਵਿੱਚ। ਆ ਸੇਹਤ, ਤੇ ਸਮੱਸਿਆਵਾਂ ਵੀ ਹੈਗੀਆਂ। ਵੀ ਹੈ ਨਾ।
ਤੇ ਨਾਲ ਕਈ ਤੇ ਮੈਂ ਦੇਖੇ, ਬੱਚੇ ਐਵੇਂ ਹੀ ਦੇਖੀ ਜਾਂਦੇ ਆ ਉਹ ਪਟਾਂਗ ਭਾਈ ਤੁਸੀਂ ਜੋ ਕੰਮ ਦੀ ਚੀਜ਼ ਦੇਖੋ। ਸਕਰੋਲਿੰਗ ਕਰਦੇ ਰਹਿੰਦੇ ਆ ਚਾਹੇ ਅੱਗੇ ਕੁਛ ਵੀਡੀਓ ਆ ਜਾਵੇ ਤੇ ਹੋਰ ਤੇ, ਹੋਰ ਤੇ ਮੈਂ, ਹੋਰ ਦੇਖੋ ਜੋ ਮੈਂ ਕਿੱਧਰੋਂ ਸੁਣਿਆ ਹੈਗਾ। ਨਹੀਂ, ਬਾਕੀ ਕਈ ਬੱਚੇ ਨਾ ਮੰਨ ਲਓ, ਮਾਂ-ਪਿਓ ਨੇ ਵਿੱਚ, ਕੋਈ ਯੂ ਪੀ ਆਈ ਪੇਮੈਂਟ ਐਪ ਪਾਇਆ ਹੋਇਆ। ਠੀਕ ਹੈ ਤੇ ਕਈ ਵਾਰੀ ਉਹ ਕੋਡ ਨੀ ਲਾਂਦੇ। ਤੇ, ਤੇ ਕਈ ਵਾਰੀ ਕੀ ਹੁੰਦਾ ਹੈ। ਗੇਮਾਂ ਹਲੇ ਕਈ ਵਾਰੀ ਔ ਕੋਡ, ਕੁਛ ਲਿੰਕ ਭੇਜ ਦਿੰਦੇ ਆ ਬੱਚਿਆਂ ਨੂੰ। ਮਤਲਬ ਬੱਚਾ ਬੜੀ ਗੇਮ ਚ ਮਸਤ ਹੈਗਾ, ਉਹਨੂੰ ਮਜ਼ਾ ਆ ਰਿਹਾ। ਉਹਨੇ ਕੋਈ ਲੈਵਲ ਪਾਰ ਕਰ ਲਿਆ। ਤੇ ਹੋਰ ਲੈਵਲ ਪਾਰ ਕਰਨਾ ਸੀ। ਉਹ ਲਾਲਚ ਦਿੰਦੇ ਆ। ਇਹ ਬੱਟਨ ਨੂੰ ਦਬਾਓ, ਏਦਾਂ ਕਰੋ। ਉਦੇ ਚ ਕੀ ਹੁੰਦਾ, ਕਈ ਵਾਰ ਪੈਸੇ ਵੀ ਕ ਤੇ ਜਾਂਦੇ ਆ। ਬੈਂਕ ਤੋਂ ਪੈਸੇ ਬੈਂਕ ਖਾਲੀ ਜਾਂਦੀਆਂ।
ਹੂੰ, ਇੱਕ ਤੇ ਬਸ ਇਹ ਸਕਰੋਲ ਵੀ ਕੋਈ ਕੰਮ ਦੀ ਚੀਜ਼ ਨੁਕਸਾਨ ਵੀ ਹੈਗੇਨ। ਕੰਮ ਦੀ ਚੀਜ਼ ਬੱਚੇ ਵੇਖਦੇ ਨੀ ਬਸ ਉਹ ਜੋ ਕੁਛ ਆਰਿਆ ਹੈਵੇ ਉਹੀ ਦੇਖੀ ਜਾ ਰਹੇ ਨੇ ਕਰੀ ਜਾ ਰਹੇ ਨੇ ਇੱਕ ਤੇ ਅੱਖਾ ਦ ਹੋਣਾ ਹੀ ਹੈ।
ਹਾਂ, ਬੱਚਿਆਂ ਦਾ ਕੰਨਸਨਟ੍ਰੇਸ਼ਨ ਵੀ ਖਰਾਬ
ਹਾਂ ਕੰਸਟੇਸ਼ਨ ਖ਼ਰਾਬ ਹੋ ਰਿਹਾ ਬੱਚਿਆਂ ਦਾ
ਨਾਲ ਫਿਜੀਕਲ ਐਕਟੀਵਿਟੀ ਦੇ ਹਟ ਜਾਂਦੇ ਨੇ ਬੱਚੇ। ਫਿਜੀਕਲ ਐਕਟੀਵਿਟੀ ਚ ਖੇਲੋ ਜਿੰਨਾ ਮਰਜ਼ੀ ਉਹ ਸਰੀਰ ਮਸਤ ਰਹਿੰਦਾ ਹੈਗਾ। ਖੁੱਲਾ ਰਹਿੰਦਾ ਸਰੀਰ ਨਹੀਂ ਕੋਈ
ਹਾ ਬਾਕੀ ਉਹੀ ਕਹਿੰਦੇ ਹੈਗੇ ਨਾ ਬਈ ਤੁਸੀਂ ਬਈ ਆਸੁਣ ਤੋਂ ਪਹਿਲੇ ਬਈ ਬੱਚਿਆਂ ਜੇ ਤੁਸੀਂ ਕਹਦੇ ਅੱਜ-ਕੱਲ ਜਿਵੇਂ ਬੱਚਿਆਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੋਣ ਲੱਗਗੀ ਉਹ ਕਿਉਂ ਹੋਣ ਲੱਗਈ ਏ ਬਸ ਜਦੋਂ ਕਿ ਆਪਣਾ ਸਿਰ ਨੀਚੇ ਛੁਕਾ ਕੇ ਫ਼ੋਨ ਵੇਖਦੇ ਰਹਿੰਦੇ ਹੈਗੇ ਨਾ। ਤੇ ਫੇਰ ਉਹਦੇ ਨਾਲ ਤੇ ਪ੍ਰੋਬਲਮ ਆਉਣੀ-ਆਉਣੀ ਹੈਗੀ ਹੈ ਨਿੱਕੇ-ਨਿੱਕੇ ਬੱਚਿਆਂ ਨੂੰ ਮੈਂ ਦੇਖਿਆ ਕਹਿੰਦੇ ਹੈਗੇ ਨੇ ਕਿ ਬ ਮੰਮੀ ਮੇਰੀ ਗਰਦਨ ਦਰਦ ਹੋ ਰਹੀ ਹੈ ਕਿ ਹੈ ਬੱਚਿਆਂ ਨੂੰ ਬਸ ਗਰ ਉਹ ਪਿੱਠ ਦਰਦ ਦੀ ਖਿਚਾਵ ਆ ਜਾਂਦਾ ਵਈ ਕਿਉਂਕਿ ਹਰੇਕ ਜਗ੍ਹਾ ਤੇ ਟਿਕ ਵਿਚੇ ਹੀ ਅਸੀਂ ਕਰਕੇ ਬੱਚੇ ਵੇਖ ਤੇ ਤੇ ਤਾਂਹੀ ਕਹਿੰਦੇ ਹੈਗੇ ਨਾ ਫੋਨ ਦੇਖਣਾ ਤੇ ਇਜ ਜੇ ਦੇਖਣਾ ਬੱਚੇ ਨੂੰ ਅੱਧੇ ਘੰਟੇ ਤੋਂ ਵਧ ਉਹ ਨਾਂ ਦਿਓ ਬੱਚਿਆਂ ਨੂੰ
ਹ ਮੈਂ ਤੇ ਇਹ ਵੀ ਦੇਖਿਆ ਦੇਖੋ ਅਸੀਂ ਕਿਸੇ ਗਾਹ ਚ ਆਈਏ ਕਈ ਵਾਰ ਤੇ ਬੰਦਾ ਸਹੀ ਤਰ੍ਹਾਂ ਗੱਲ ਹੀ ਨੀ ਕਰਦਾ। ਉਹ ਹੈਲੋ ਕਰਕੇ ਸਤਿ ਸ਼੍ਰੀ ਅਕਾਲੀ ਫੋਨ ਹੀ ਜੀ ਲੱਗੇ ਕਰਾਉਂਦੇ ਬੰਦਾ ਫੋਨ ਛੱਡ ਹੋ ਯਾਰ ਫੋਨ ਗੈਸਟ ਆਏਆ ਕੋਈ ਮਿਲਣ ਆਇਆ। ਕੁਛ ਗਿਆਨ ਦਿਓ ਹਨਾ।
ਤੇ ਬਸ ਉਹੀ ਨਾ ਇੱਕ ਤੇ ਇਹ ਦਾ ਤੇ ਜਿਆਦਾ ਹੁੰਦਾ ਜਿਹੜਾ ਇਹ ਜਿ ਡਾਟਾ ਚੋਰੀ ਵੀ ਹੋ ਜਾਂਦਾ ਹੈਗਾ ਵ। ਜ ਵਾਈਫਾਈ ਕਈ ਕਰਕੇ ਉਹ ਕਰ ਲੈਂਦੇ ਹੈਗੇਨ ਚੋਰੀ ਹੋ ਜਾਂਦਾ। ਇਹਦੇ ਨਾ ਬਾਕੀ ਹਰ ਇੱਕ ਚੀਜ਼ ਨੂੰ ਨਹੀਂ ਤੁਸੀਂ ਕਰ ਸਨ ਦੇਗੇ ਭਈ
ਹਾਂ ਚਲੋ ਕਾਫੀ ਜਾਣਕਾਰੀ ਤੁਸੀਂ ਦੇ ਦਿੱਤੀ ਹੈ। ਮੈਂ ਨੋਟ ਕਰ ਲਈ ਹੈ ਤੇ ਮੈਂ ਫਿਰ ਆਪਣੇ ਬੱਚੇ ਨੂੰ ਦ
ਹਾਂਜੀ ਹਾਂਜੀ ਠੀਕ ਹੈ ਜੀ ਅੱਛਾ